ਸਤਿ ਸ੍ਰੀ ਅਕਾਲ ਵੀਰੇ ਹੋਰ ਠੀਕ ਹੋ।
ਕੀ ਹਾਲ ਚਾਲ ਨੇ ਵਧੀਆ ਭੈਣ ਵਧੀਆ।
ਹਾਂਜੀ ਅਸੀਂ ਵੀ ਵਧੀਆ ਕੀ ਕਰ ਰਹੇ ਸੀ।
ਬਸ ਭੈਣ ਅੱਜ ਨਾਨਕੇ ਆਇਆ ਆਪਣੇ ਮੈਂ
ਅੱਛਾ ਅੱਜ ਨਾਨਕੇ ਆਏ ਹੋ।
ਆਹ ਮੈ ਕਿਹਾ ਹਾ ਮੈ ਕਿਹਾ ਐਤਵਾਰ ਦੀ ਛੁੱਟੀ ਨਾਨਕੇ ਬਤਾਓ।
ਚਲੋ ਠੀਕ ਹੈ ਜਾਣਾ ਚਾਹੀਦਾ।
ਹੁੰ ਅਜ ਮਾਸੀਆਂ ਆਈ ਸੀ ਮੇਰੀਆਂ ਕਹਿੰਦੀ ਤੂੰ ਵੀ ਆ ਜਾ ਮੈਂ ਕਿਹਾ ਆ ਗਿਆ ਮੈਂ ਵੀ ਫਿਰ
ਹਾ ਉਹ ਫਿਰ ਤੇ ਨਾਨਕੇ ਜਾ ਕੇ ਸੇਵਾ ਕਰਾਉਣਗੇ ਹੋ ਤੁਸੀਂ।
ਹਾਂ ਸੇਵਾ ਕਰਵਾਣ ਗਿਆ। ਵੈਸੇ ਤਾਂ ਅਜ ਜਾਣਾ ਸੀ ਭੈਣ ਉੱਥੇ ਵਾਟਰ ਪਾਰਕ
ਅੱਛਾ।
ਉਹ ਅੱਜ ਬਰਸਾਤ ਦਾ ਮੌਸਮ ਵੀ ਬਣ ਗਿਆ ਕੁਛ ਮੈਂ ਕਿਹਾ ਯਾਰ ਕੈਂਸਲ ਹੀ ਕਰੋ ਤੇ ਅਗਲੇ ਹਫ਼ਤੇ ਵੇਖਾਂਗੇ ਵਾਟਰ ਪਾਰਕ ਦਾ।
ਚਲੋ ਠੀਕ ਹਾਂ ਸਹੀ ਗੱਲ ਆ ਇੱਧਰ ਵੀ ਬਣਿਆ ਹੋਇਆ ਮੌਸਮ ਤੇ ਇੱਥੇ ਵੀ ਬਣਿਆ ਹੋਇਆ ਬਰਾਸਤ ਦਾ ਪਰ ਹੋਈ ਨਹੀਂ
ਅੱਜ ਮੌਸਮ ਹੈਗਾ ਜਾਂ ਹੋ ਰਹੀ ਏ।
ਨਹੀਂ ਨਹੀਂ ਕਾਲੇ ਬੱਦਲ ਬਣੇ ਪਏ ਹੈ ਹੋਈ ਨੀ ਹੈ ਗਰਮੀ ਪੂਰੀ ਹੈ।
ਹਾਂ ਸਾਡੇ ਸਾਡੇ ਐਥੇ ਸਟਾਰਟ ਹੋ ਗਈ ਬ ਬਰਸਾਤ।
ਅੱਛਾ ਤੁਹਾਡੇ ਸਟਾਰਟ ਨੀ ਸਾਡੇ ਇੱਧਰ ਨੀ ਹੋਈ ਇੱਧਰ ਬੱਦਲ ਹੀ ਬਣੇ ਹੋਏ ਹਨ।
ਅੱਛਾ, ਅੱਛਾ, ਅੱਛਾ, ਅੱਛਾ ਹੋਰ ਸੁਣਾਓ ਭੈਣ ਜੀ ਕੀ ਕਰ ਰਹੇ ਸੀ ਨਸ਼ਤਾ ਕਰ ਲਿਤਾ ਨੇ।
ਹਾਂ ਨਾਸ਼ਤਾ ਕਰ ਲਿਆ ਕੰਮ ਕਾਰ ਕਰਕੇ ਵਿਹਲੇ ਹੋਏ ਸੀਗੇ ਮੈਂ ਕਿਹਾ ਵੀਰੇ ਨੂੰ ਫੋਨ ਕਰ ਲਈਏ। ਫੇਰ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਏਗਾ।
ਠੀਕ, ਠੀਕ ਠੀਕ, ਠੀਕ, ਠੀਕ ਭੈਣ ਬੱਚਿਆਂ ਨੇ ਸਕੂਲ ਸਟਾਰਟ ਕਰ ਦਿਤੇ ਨੇ
ਹਾਂ ਬਸ ਕੱਲ ਤੋਂ ਜਾਣਗੇ ਬੱਚੇ ਕੱਪੜੇ ਬੈਗ ਵੂਗ ਪੈਕ ਕਰਦੇ ਪਏ ਨੇ ਮੈ ਕਿਹਾ ਕਰ ਲੋ ਆਪਣੇ ਬੈਗ ਪੈਕ ਕਰੋ ਕੱਲ ਤੋਂ ਚਲੋ
ਫੇਰ ਤੇ ਮੇਰੀ ਭੈਣ ਦਾ ਸ਼ਡਿਊਲ ਚੇਂਜ ਹੋ ਜਾਏਗਾ ਹੁਣ ਸਵੇਰ ਉੱਠਣਾ ਪਏਗਾ ਇਹਨੂੰ
ਹਾਂਜੀ, ਹਾਂਜੀ ਉਹ ਤਾਂ ਉੱਠਣਾ ਹੀ ਪਏਗਾ ਦੇਖੋ ਬੱਚਿਆਂ ਦੇ ਭਵਿੱਖ ਵਾਸਤੇ ਉੱਠਣਾ ਤਾਂ ਪਏਗਾ ਮਤਲਬ ਉਹਨੂੰ ਭੇਜਣਾ ਪਏਗਾ ਹੀ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਹਾਂ ਹੋਰ ਸੁਣਾ ਭੈਣ
ਬਸ ਵਧੀਆ ਤੁਸੀਂ ਸੁਣਾਓ। ਮਾਸੀਆਂ ਦੇ ਬੱਚੇ ਬੁਚੇ ਬਹਿ ਜੀ ਜੀਜਾ ਜੀਦਾ ਆਪਣਾ ਹੀ ਕੰਮ ਹੈ।
ਕਿਸ ਚੀਜ਼ ਦਾ ਅੱਛਾ ਟਰਾਸਪੋਰਟ ਟਰਾਸ ਪੋਰਟ ਦਾ ਆ ਠੀਕ, ਠੀਕ, ਠੀਕ, ਠੀਕ ਹਾਂਜੀ, ਹਾਂਜੀ। ਹਾਂ ਮਾਸੀ ਦੇ ਨਹੀਂ ਬਸ ਮਾਸੀ ਦੇ ਬੱਚੇ ਦੇ ਨ ਆਏ ਉਹ ਮਾਸੀ ਦਾ ਜਿਹੜਾ ਮੁੰਡਾ ਹੈਗਾ ਉਹ ਆਪਣੇ ਕੰਮ ਚ ਬਿਜੀ ਹੈਗਾ।
ਅੱਛਾ ਹਾਂ ਅੱਜ ਕੱਲ ਸਾਰੇ ਹੀ ਬਿਜੀ ਆਪਣੇ ਨਾ ਕੰਮ ਕਾਰਾਂ ਵਿੱਚ
ਹੁੰ ਇਹ ਤੇ ਅਸੀਂ ਵੀਐਡ ਦਾ ਲਾਸ ਛੁੱਟੀ ਦੇਖ ਕੀ ਹੈ ਨਈ ਤੇ ਮੈਂ ਵੀ ਸੰਡੇ ਸ਼ੋਪ ਹੀ ਖੋਲ੍ਹਦਾ ਆਪਣੀ
ਅੱਛਾ ਨਹੀ ਖੋਲਦੇ ਸੰਡੇ ਨੀ ਖੋਲਦੇ।
ਹਾਂ ਵੈਸੇ ਸੰਡੇ ਖੋਲਦਾ ਵਾ ਹਾਫ ਟੈਮ ਹੋ ਗਿਆ ਦੋ ਵਜੇ ਤੱਕ ਜਾਂ ਤਿੰਨ ਵਜੇ ਤੱਕ
ਅੱਛਾ ਮਤਲਬ ਪੂਰਾ ਦਿਨ ਹੀ ਖੋਲਦੇ ਅੱਧੇ ਦਿਨ ਵਾਸਤੇ ਹੀ ਖੋਲਦੇ ਹੋ ਤੁਸੀਂ
ਅੱਧਾ ਟਾਈਮ ਖੋਲ੍ਹਦਾ ਭੈਣ
ਤੇ ਵਾਟਰ ਪਾਰਕ ਦਾ ਤੁਹਾਡਾ ਮਤਲਬ ਕੈਂਸਲ ਹੋ ਗਿਆ ਫਰੈਂਡਾਂ ਨਾਲ ਜਾ ਰਿਹਾ ਸੀ ਫੈਮਿਲੀ ਨਾਲ ਹੀ ਜਾ ਰਹੇ ਸੀ।
ਮੈਂ ਫੈਮਿਲੀ ਹੈਗੀ ਸੀ ਮਾਮੇ ਦੇ ਮੁੰਡੇ ਹੈਗੇ ਸੀ ਸਾਰੇ ਜਾਂਦੇ ਵਾਟਰ ਪਾਰਕ ਐਵੇਂ ਸਾਡੇ ਕੋਲ ਟਿਊ ਉਹ ਹੈਗਾ ਨਾ ਜ਼ਮੀਨ ਹੈਗੀ ਆਪਣੀ ਉੱਥੇ ਟਿਊਬਵੈਲ ਲੱਗਿਆ ਹੋਇਆ ਉਹ ਉੱਥੇ ਨਹਾ ਦਿੱਤਾ ਇੰਜੋਏ ਹੁਣ ਉੱਥੇ ਕਰਾਂਗੇ।
ਚਲੋ ਕੋਈ ਨਾ ਉਹ ਬਲਕਿ ਉਸ ਵਾਟਰ ਪਾਰਕ ਨਾਲੋਂ ਇਹ ਵਾਲਾ ਚੰਗਾ ਐ। ਤੇ ਟਿਊਬ ਨਹੀ ਚਲਾ
ਹਾਂ ਟਿਊਬਵੈਲ ਦੀ ਆ ਉਹ ਤੇ ਹੈ ਏ ਭੈਣ ਤੁਹਾਨੂੰ ਪਤਾ ਵਾਟਰ ਵਾਟਰ ਕਰਦੇ ਟਾਈਮ ਗੰਦਗੀ ਕਿੰਨੀ ਹੋਈ ਪਈ ਏ
ਹਾਂ ਮੈਂ ਉਹੀ ਅ ਸੀ ਗੰਦਗੀ ਵੀ ਹੈ ਪਾਣੀ ਵੀ ਸਾਫ਼ ਨਹੀਂ ਆੳਦਾ। ਕਿਤਨੇ ਲੋਕੀ ਆਣਗੇ।
ਹਾਂ ਜਿਹੜਾ ਸਵੇਰੇ ਚੱਲ ਜੇ ਉਹੀ ਸ਼ਾਮ ਤੱਕ ਪੂਰਾ ਉਹੀ ਓ ਗਰਮ ਪਾਣੀ ਰਹਿ ਜਾਂਦਾ ਏ।
ਹਾਂ ਹਾਂ ਉਹੀ ਹੈ ਸਵੇਰੇ ਇੱਕ ਵਾਰੀ ਭਰਦੇ ਆ ਪਾਣੀ ਫਿਰ ਰਾਤੀ ਜਾ ਕੇ ਕੱਢਦੇ ਆ। ਫਿਰ ਉਹੀ ਆ ਗੰਦਾ ਹੀ ਪਾਣੀ ਉਸ ਸੀ ਤਾਂ
ਹਾਂ ਉਹ ਇਨਫੈਕਸ਼ਨ ਕਿੰਨਾ ਹੁੰਦਾ ਉਸ ਤੋਂ ਬਾਅਦ ਆਪਣੇ ਅੱਖਾਂ ਤੇ ਉਹ ਪਾਣੀ ਦਾ।
ਹਾਂ ਕਈਆਂ ਨੂੰ ਸਕੀਨਾ ਦਾ ਹੋ ਜਾਂਦਾ ਅੱਖਾਂ ਦਾ ਹੋ ਜਾਂਦਾ ਹੈ। ਦੇਖੋ ਸਾਰਿਆਂ ਦੀ ਆਪਣੇ ਸਰੀਰ ਹੈ।
ਹਾਂ ਟਿਊਬਵੈਲ ਦਾ ਪਾਣੀ ਹੈਗਾ ਹੈ ਨਾਲ ਦੇ ਨਾਲ ਨਵਾਂ ਤਾਜ਼ਾ ਫਰੈਸ਼ ਪਾਣੀ ਆਦਾ ਰਹਿੰਦਾ।
ਹਾਂ ਤਾਜ਼ਾ ਨਿਕਲਦਾ ਹੁੰਦਾ ਜਾਂਦਾ, ਰਹਿੰਦਾ ਉਹ ਅੱਗੇ ਜਾਂਦਾ ਰਹਿੰਦਾ ਬੰਦਾ ਨਾਦਾ ਰਿਹਾ ਤਾਜ਼ਾ ਪਾਣੀ ਨਾਲ। ਇਹ ਤਾਂ ਹਾਂ ਇਹ ਤਾਂ ਬਹੁਤ ਅੱਛਾ ਹੈ, ਟਿਊਬਵੈਲ ਇਹਨੂੰ ਵੀ ਵਾਟਰ ਪਾਰਕ ਸਮਝ ਕੇ ਨਾਓ।
ਆ ਬ ਇਹਨੂੰ ਹੀ ਵਾਟਰ ਪਾਰਕ ਸਮਝ ਲਓ।
ਹੋਰ ਮਾਸੀਆਂ ਨੂੰ ਕਹੋ ਉਹਦੇ ਵਾਸਤੇ ਖਾਣ ਪੀਣ ਬਣਾਉਣਗੀਆਂ।
ਹਾਂ ਤੇ ਅਸੀਂ ਨਾਵਾਂਗੇ ਉੱਥੇ ਬੈਠ ਕੇ।
ਹਾਂ ਬਣਾ ਕੇ ਖਾਓ ਫਿਰ ਆ ਕੇ ਓਹੀ ਮਤਲਬ ਓਹੀ। ਜਗ੍ਹਾ ਦੇਖੋ, ਉੱਥੇ ਵੀ ਕੀ ਕਰਦੇ ਲੋਕ ਇਹੀ ਕਰਦੇ ਨਹਾ ਕੇ ਫ਼ੇਰ ਸਟਾਲਾ ਲੱਗੇ ਆਦੇ ਖਾਣ ਪੀਣ ਦਾ। ਕੰਮ ਕਰਦੇ ਆ ਲੈਂਦੇ ਆ, ਉਹ ਉਹਨਾਂ ਦੀ ਹੋ ਜਾਂਦੇ ਆ, ਇਹ ਤਾਂ ਘਰ ਦਾ ਹੀ ਵਾਟਰ ਪਾਰਕ ਹੋ ਗਿਆ, ਕਿ ਸਭ ਕੁਝ ਘਰ ਦਾ ਹੋ ਗਿਆ। ਰੋਟੀ ਪਾਣੀ ਵੀ ਤਾਜ਼ੀ ਫਰੈਸ਼ ਹੋ ਗਈ। ਹਾਂ ਇਹ ਤੇ ਹੈ।
ਹੂੰ ਭੈਣ ਤੁਹਾਡੇ ਉੱਥੇ ਪੋਲਿਊਸ਼ਨ ਕਿਵੇਂ ਹੈਗਾ।
ਸਾਡੇ ਵੀ ਬੜਾ ਪੋਲਿਊਸ਼ਨ ਹੈ, ਇਧਰ ਪੋਲਿਉਸ਼ਨ ਸਾਰੀ ਜਗ੍ਹਾ ਹੀ ਹੈ, ਬਹੁਤ ਪੋਲਿਉਸ਼ਨ ਐ ਵੀ ਸਾਡੇ।
ਫੈਕਟਰੀਆਂ ਫੂਕਟਰੀਆਂ ਦੇ ਕਾਰਨ ਕਿੰਨਾ ਪੋਲਿਊਸ਼ਨ ਹੋ ਰਿਹਾ ਨੀ।
ਹਾਂ, ਹਾਂ, ਫੈਕਟਰੀਆਂ ਦੇ ਕਰਕੇ ਹੁਣ ਜੇ ਸਾਰਾ ਫੈਕਟਰੀਆਂ ਦਾ ਗੰਦ ਹੈ। ਸਾਰਾ ਨਾਲੀਆਂ ਨਾਲੀ ਵਿਚ ਜਾ ਰਿਹਾ। ਨਾਲੇ ਬੰਦ ਪਿਆ, ਲੋਕੀ ਕਹਿੰਦੇ ਮੈਂ ਕਹਿ ਰਹੀ ਨਾਲੇ ਭਰੇ ਪਏ ਆ ਲਿਫਾਫਿਆਂ, ਨਾਲ ਫੋਨੋਥੀਨ ਭਰੀਆਂ ਪਈਆਂ ਗੰਦ ਲੋਕੀ ਨਾ ਕਈ ਪਤਾ ਕੀ ਕਰਦੇ ਆ। ਗੰਦ ਜਿਹੜੀਆਂ ਗੱਡੀਆਂ ਆਦੀਆਂ, ਉਸ ਵਿੱਚ ਨਹੀ ਪਾਦੇ ਲੇਟ ਪਾਦੇ, ਨਾਲੇ ਵਿੱਚ ਸੁੱਟ ਦਿੰਦੇ ਆ। ਕੀ ਅੱਗੇ ਚਲਾ ਜਾਏਗਾ, ਪਰ ਉਹ ਜਾਂਦਾ ਤਾਂ ਹੈ ਨਹੀਂ।
ਤੁਸੀਂ ਇਹ ਵੇਖੋ ਸਵੇਰੇ ਹਜੇ ਕਰਓ, ਘਰ ਦੇ ਬਾਹਰ ਗੱਡਆ ਵੀ ਆਉਂਆਂ ਨੇ ਸਵੱਛ ਭਾਰਤ ਦਾ ਇਰਾਦਾ। ਬ ਸਵੇਰੇ ਛੇ ਵਜੇ ਗੰਦ ਨਿਕਾਲੋ ਘਰਦਾ ਓ ਗੱਡੀਆਂ ਦੇ ਅੰਦਰ ਗੇਰੋ ਲੇਕਿਨ। ਪਬਲਿਕ ਧਿਆਨ ਨੀ ਦਿੰਦੀ, ਇਸ ਚੀਜ਼ ਦੇ ਬਾਰੇ ਉੱਠਦੀ ਸਵੇਰੇ ਤੋਂ ਦਸ ਵਜੇਗੀ ਹੈ।
ਹਾਂ, ਨਾ ਉਹਨਾਂ ਦਾ ਜਣਾ ਹੀ ਲੇਟ ਐ। ਹਾਂ, ਹਾਂ ਇਹ ਤੇ ਹੈਗਾ, ਲੋਕੀ ਬਾਹਰ ਸਾਰੇ ਗੱਲ ਬਾਰੇ
ਹੂੰ, ਫੇਰ ਓਹੀ ਗੰਦ ਤੇ ਜੋ ਜਾਨ ਦੇ ਜਮਸ ਕੀਟਾਨੂ। ਬਿਮਾਰੀਆਂ ਕਿੰਨੀ ਫੈਲ ਜਾਂਦੀਆਂ ਨ।
ਹਾਂਜੀ, ਉਹ ਤੇ ਹੈ, ਪਾਣੀ ਪੂਣੀ ਨਾਲ ਉਹ ਬਿਮਾਰੀਆਂ ਵੀ ਫੈਲਦੀਆਂ, ਸਭ ਕੁੱਛ ਫੈਲਦਾ।
ਹਾਂਜੀ, ਸਭ ਵਧੀਆ ਭੈਣ।
ਲੱਗ ਗੀ ਸਾਡੇ ਵੀ, ਕਣੀਆਂ ਲੱਗੀਆਂ ਸ਼ੁਰੂ ਹੋ ਗਿਆ ਮੀਂਹ।
ਹੋ, ਹੋ ਗੀ ਸਟਾਰਟ ਬਰਸਾਤ?
ਆਹੋ ਹਲਕੀ-ਹਲਕੀ ਬੂੰਦਾ ਬਾਂਦੀ ਸ਼ੁਰੂ ਹੋ ਗੀ ਐ।
ਜੀਜੇ ਵਾਸਤੇ ਪਕੌੜੇ ਬਣਾਣੇ ਸਟਾਰਟ ਕਰ ਦੇਓ। ਤੇ ਹੁਨੇ ਮੌਸਮ ਚੇਂਜ ਹੋ ਜਾਨਾ ਐ। ਜਿੱਥੇ ਬਰਸਾਤ ਤੇ ਚੇਂਜ-ਚੇਂਜ ਹੋ ਗੀ, ਉਹ ਆਪਨੇ ਆਪ ਹੀ ਬੋਲਣ ਗੇ ਲੈ ਭਈ ਭਾਗਵਾਨੇ ਪਕੌੜੇ ਬਨਾ।
ਹਾਂ ਉਹ ਤੇ ਗੱਲ ਹੈ ਜੇ ਮੌਸਮ ਠੰਡਾ ਹੋਵੇ ਨਾ, ਹਵਾ ਵੀ ਚੱਲੇ ਹਵਾ ਹੁਵਾ ਕੋਈ ਨੀ ਲ ਕਣੀਆਂ ਮੈਂ ਕਿਹਾ ਇੰਨੀ ਗਰਮੀ ਚਾਰ ਕਣੀਆਂ ਪਾ ਕੇ ਦੰਦ ਪਾਣ ਆਈ ਆ, ਇਹ ਤੁਹਾਡੀ ਭੈਣ ਨੇ ਕੰਮ ਹਾਂ
ਐਨੇ ਹੋਰ ਗਰ
ਹੂੰ, ਗਰਮੀ ਵੀ ਕੱਲ ਜਿਹੜੀ ਤੁਹਾਡੀ ਭੈਨ ਨੇ ਜਿਹੜੀਆਂ ਸਫਾਈਆਂ ਕੀਤੀਆਂ ਉੱਪਰ, ਗੰਦ ਪਾਨ ਆਈ ਐ। ਪੰਜ ਦਸ ਮਿੰਟ ਹੋਏਗੀ ਨੀ, ਤੇ ਓ ਜਿਹੜੀ ਭੈਣ ਸਫਾਈਆਂ ਕਰਕੇ-ਕਰਕੇ ਮਰ ਗਈ। ਉਹਨੂੰ ਫਿਰ ਦੋਬਾਰਾ
ਤੇ ਦੂਜੇ ਅਜੇ ਤੇਰੇ ਬੱਚੇ ਘਰ ਈ ਹੈਗੇ ਨ। ਉਹਨਾਂ ਨੇ ਹੋਰ ਗੰਦ ਪਾਣਾ ਐ, ਜਿਸ ਟੈਮ ਬਾਹਰੋਂ ਆਨ ਕੇ ਪੈਰਾਂ ਦੇ ਨਿਛਾਣ ਲੈਣਗੇ। ਹਾਂ, ਓ ਉਹਨਾਂ ਦੇ ਪੂਰਾ ਕਰ ਦੇਨਾ ਐ।
ਹਾਂਜੀ-ਹਾਂਜੀ, ਤੇ ਸਫਾਈਆਂ ਸਫੂਆਂ ਕੀਤੀਆਂ, ਉਸ ਉੱਪਰ ਪਾਣੀ ਪੈਣਾ ਈ ਐ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ। ਹੋਰ ਸੁਣਾਓ ਭੈਨ।
ਬਸ ਸਭ ਠੀਕ ਹੈ, ਤੁਸੀਂ ਸੁਨਾਓ।
ਸਭ ਵਧੀਆ ਭੈਨ ਤੇ ਤੁਸੀਂ ਗਏ ਨੀ ਅੱਜ ਕਿਧਰੇ ਘੁੰਮਨ?
ਨਹੀਂ ਮੈਂ ਨੀ ਗਈ ਸੀ, ਮੁੰਡਾ ਗਿਆ ਸੀ ਔਰ ਓਦੇ ਪਾਪਾ ਗਏ ਸੀਗੇ ਗੁਰਦੁਆਰੇ। ਮੈਂ ਨੀ ਗਈ ਕਿਤੇ ਮੈਂ ਔਰ ਕੁੜੀ ਘਰ ਹੀ ਸੀਗੇ।
ਅੱਛਾ।
ਬਲਕਿ ਕੁੜੀ ਤਾਂ ਕਹਿ ਵੀ ਰੀ ਸੀ। ਹਾਂ ਕੰਮ ਸੀਗਾ ਨਾ, ਹਾਂ, ਹਾਂ ਉਹੀ ਐ ਫੇਰ ਘਰ ਦੀ ਡਿਊਟੀ ਸੀ। ਫਿਰ ਮੁੰਡਾ ਚਲਾ ਗਿਆ, ਸਗੋਂ ਉਧਰੋਂ ਬਾਈਕ ਲੈ ਕੇ ਆਇਆ ਕੁੜੀ ਰੋਣ ਲੱਗੀ ਮੇਰੇ ਵਾਸਤੇ ਨੀ ਲੈ ਕੇ ਆਏ ਕੋਈ ਖਿਡੌਣਾ ਨੀ ਲੈ ਕੇ ਆਏ, ਬੱਚਾ ਕੀ ਗੁਰਦੁਆਰੇ ਉਹਨਾਂ ਤਾਂ ਖਿਡੌਣੇ ਲੈਣੇ ਹੁੰਦੇ ਉੱਧਰ ਜਾ ਕੇ।
ਹੂੰ, ਇੱਕ ਗਲ ਕਵਾ ਦੀ ਭੈਣ ਆਦਮੀ ਆਦਮੀ ਫਰੀ ਹੋ ਜੇਗਾ, ਉਹ ਛੁੱਟੀ ਵੀ ਮਾਰ ਲੇਗਾ ਘੂਮ ਫ਼ੀਰ ਵੀ ਲੇਗਾ ਲੇਕਿਨ ਜਿਹੜੀ ਜਨਾਨੀ ਹੋਏਗੀ ਨਾ ਭੈਨ, ਓ ਵੇਚਾਰੀ ਆਪਣੇ ਘਰ ਦੀ ਟੈਨਸਨਾ ਚ ਹੀ ਰਹਿ ਜੇਗੀ। ਹੁਨੇ ਬੱਚਿਆਂ ਨੇ ਆਨਾ ਐ ਓਨਾਂ ਵਾਸਤੇ ਰੋਟੀ ਬਣਾਣੀ ਐ, ਦੁਪਹਿਰ ਘਰਵਾਲੇ ਨੇ ਆਨਾ ਉਹਦੇ ਵਾਸਤੇ ਰੋਟੀ ਬਨਾਨੀ ਐ, ਮਤਲਬ ਦਿਮਾਗ ਘੁੰਮਦਾ ਰਹੇਗਾ ਕੁਛ ਨਾ ਕੁਛ।
ਹਾਂ ਸ਼ਾਮੀ ਚਾਹ ਦਾ ਟਾਈਮ ਹੋ ਜੇਗਾ ਫਿਰ ਹੁਨ ਬੱਚਿਆਂ ਦੇ ਸਕੂਲ ਖੁੱਲ ਗਏ ਹੁਨ ਹੋਮਵਰਕ ਕਰਾਣਾ ਐ।
ਹੁਣ ਦੇਖੋ, ਜਿਵੇਂ ਅੱਜ਼ ਚਾਏ ਚਾਂਦੇ ਤੁਸੀਂ ਵੀ ਹੋ ਆਂਦੇ ਗੁਰਦੁਆਰੇ ਮੱਥਾ ਟੇਕ ਆਂਦੇ। ਲੇਕਿਨ ਤੁਸੀਂ ਜਾ ਨਹੀਂ ਪਾਏ ਕਿਉਂ ਤੁਹਾਨੂੰ ਪਤਾ ਸੀ ਬਈ ਏਨਾਂ ਨੂੰ ਰੋਟੀ ਵੀ ਤੇ ਖ਼ਵਾਨੀ ਬਾਦ ਚੋਂ।
ਹਾਂ ਰੋਟੀ ਵੀ ਖਾਣੀ ਬਲਕਿ ਮੁੰਡਾ ਆ ਕੇ ਹੁਣ ਭੁੱਖਾ ਹੋ ਗਿਆ ਮੈਨੂੰ ਕੁਛ ਭੂਖ ਲੱਗ ਰਹੀ ਹੈ ਦੇ ਦੋ। ਰਸ ਦੇ ਦੋ, ਬਿਸਕੁਟ ਦੋ, ਕੁਛ ਨਾ ਕੁਛ ਦੋ। ਮੈਂ ਤੁਹਾਨੂੰ ਬੱਚੇ ਘਰ ਬੈਠੇ ਹੁੰਦੇ ਨਾ ਸਕੂਲਾਂ ਹੋ ਜਏ ਘਰ ਬੈਠੇ ਜ਼ਿਆਦਾ ਭੁੱਖੇ ਹੋ ਜਾਂਦੇ ਐ।
ਆਹੋ ਸਕੂਲ ਰਹਿਨ ਨਾ ਸਕੂਲ ਰਹਿਨ ਕੋਈ ਟੈਂਸ਼ਨ ਨਹੀਂ ਹੁੰਦੀ, ਤੁਹਾਨੂੰ ਪਤਾ ਸਵੇਰੇ ਜਾਣਾ ਤੇ ਓਨੇ ਦੁਪਹਿਰੀ ਵਾਪਸ ਆਨਾ ਐ। ਛੁੱਟੀ ਦੇ ਟਾਈਮ ਤੇ ਅਗਰ ਮੰਨ ਲਓ ਦਸ ਵਜੇ ਰੋ ਟੀ ਖਾਈਏ ਨਾ ਤੇ ਉਹਨਾਂ ਨੂੰ ਦੁਪਹਿਰ ਦੁ ਬਾਰਾਂ ਵਜੇ ਭੁਗ ਲੱਗ ਜਾਂਣੀ ਨੇ।
ਬਾਰਾਂ ਦਾ ਬੋਤ ਹੋ ਗਿਆ ਦਸ ਵਜੇ ਖਾ ਕੇ ਓਨਾਂ ਨੇ ਪਤਾ ਕੀ ਦਸ ਵਜੇ ਕੁੱਛ ਖਾ ਕੇ ਨਾ ਗਿਆਰਾਂ ਵਜੇ ਲੈ ਜਾਈਏ। ਅੱਂਜ ਦੇ ਕੋਨਾ, ਰੋਟੀ ਪੱਕੀ ਪਈ ਹੈ। ਅਸੀਂ ਜ਼ਿਆਦਾ ਹੀ ਬਣਾ ਦਿੰਦੇ ਹਾਂ ਫਾਲਤੂ ਹੀ ਬਣਾ ਦਿੰਦੇ ਆ। ਕਿਉਂਕਿ ਬੱਚਿਆਂ ਵਾਲਾ ਘਰ ਹੈ, ਮੰਗ ਲੈਂਦੇ ਆ। ਤਾਂ ਉਹਨਾਂ ਨੂੰ, ਰੋ ਕਹਿੰਦੇ ਰੋਟੀ ਨੀ ਖਾਣੀ, ਰੋਟੀ ਦੀ ਭੁੱਖੀ ਹੀ ਨਹੀਂ ਹੈ।
ਹਾ, ਰੋਟੀ ਦੀ ਭੁੱਖ ਹੀ ਨਹੀਂ ਹੈਗੀ। ਆ ਫਾਸਟ ਫੂਡ ਏ ਸਭ ਤੋਂ ਜਯਾਦਾ, ਲਾਈਕ ਕਰਦੇ ਫਾਸਟ ਫੂਡ ਕੀ ਕਿਨਾ।
ਹਾਂ ਕੋਈ ਬਾਹਰੋਂ ਲਿਆਓ, ਕੁਛ ਹਾਂ ਓਈ ਹੈ ਓਈ, ਪਸੰਦ ਕਰਦੀ ਹੂੰ, ਰੋਟੀ ਰਟੀ ਹੋਏ ਤਾਂ, ਬਂਦਾ ਬਣੀ ਹੋਏ, ਚਲੋ ਖਾਓ ਰੋਟੀਆਂ। ਰੋਟੀਆਂ ਨੀ ਖਾਂਦੇ, ਇਹ ਨੂੰ ਕੋਈ ਬਾਹਰ ਲਿਆਓ, ਚਿਪਸ ਲਿਆਓ, ਕੋਈ ਪੈਕੇਟ ਫੂਡ ਲਿਆਓ।
ਵੈਸੇ ਹੈ ਤੇ, ਭੈਨ ਬੜੀ ਗ਼ਲਤ ਚੀਜ਼ ਹੈ ਵੀ। ਬੱਚੇ ਸਵੇਰੇ- ਸਵੇਰੇ ਹਾਂ
ਪਰ ਅਸੀਂ ਤਾਂ, ਘੱਟ ਬਧ ਦਿੰਦੇ ਹਾਂ। ਬਹੁਤ ਜ਼ਿਆਦਾ ਉਹਨ ਤਾਂ ਹੀ, ਦਿੰਦੇ ਆ। ਨਹੀਂ ਤੇ ਮੈਂ ਨੀ ਦਿੰਦੀ।
ਮੈਂ ਕਹਿ ਰਿਹਾ ਭੈਟ, ਦਯਾ ਵੀ ਨਾ ਕਰ, ਬੱਚਿਆਂ ਨੂੰ ਇਹ ਚੀਜ਼ਾਂ।
ਹਾਂ ਏ, ਤੇ ਹੇ।
ਤੁਹਾਨੂੰ ਪਤਾ ਨਾ, ਕਿੰਨੀ ਬਿਮਾਰੀਆਂ, ਕਿੰਨੀ ਫੈਲੀ ਪਈ ਇਹਨਾਂ ਚੀਜ਼ਾਂ ਤੋਂ।
ਹਾਂ, ਬਿਮਾਰੀਆਂ ਵੀ ਬਹੁਤ, ਫੈਲੀਆਂ ਪਈਆਂ ਵ।
ਤਾ ਬਣਾਵੇ, ਸਵੇਰ ਦਾ ਤੇਲ ਜਿਹੜਾ, ਚੱਲਦਾ ਉਹ ਰਾਤ ਤਕੱ ਚਲਦਾ ਰਹਿੰਦਾ। ਕਿੰਨਾ ਕਾਲਾ ਤੇਲ ਹੁੰਦਾ ਉਹ।
ਕਿਨਾ ਕਾਲਾ। ਕਈ ਰਾਤ ਤਕ ਚੱਲਦਾ ਵੀ ਹੈ। ਅਗਲੇ ਦਿਨ ਵੀ ਯੂਜ ਕਰ ਲੈਂਦੇ ਆ। ਕੋਈ ਉਹ ਨੀ ਹੈਗਾ। ਅਗਲੇ ਦਿਨ ਵੀ, ਖਰਾਬ ਨਾ ਕਰਨ। ਅਗਲੇ ਦਿਨ ਵੀ
ਅ ਔਰ ਪੇਟ ਦੀ, ਸੌ ਬਿਮਾਰੀਆਂ ਇਹਦੇ ਨਾਲ ਲੱਗਦੀਆਂ ਸਨ। ਸੌ ਬਿਮਾਰੀਆਂ, ਔਰ ਬੱਚਿਆਂ ਨੂੰ ਸਭ ਤੋਂ ਪਹਿਲੇ ਲੱਗਦੀਆਂ ਨੇ।
ਹਾਂ ਬੱਚਿਆਂ, ਨੂੰ ਬੱਚਿਆਂ ਤੋਂ ਤੁਹਾਨੂੰ ਪਦਾ ਸਿਸਟਮ ਹੀ ਵੀਕ ਜਿਆ ਹੀ ਹੁੰਦਾ। ਓਹਨਾ ਨੂੰ ਜਲਦੀ, ਬਿਮਾਰੀਆਂ ਪਕੜਦੀਆਂ। ਕੁੜੀ ਤਾਂ ਮੇਰੀ ਹੈ ਵੀ, ਕੁੜੀ ਤਾਂ ਮੇਰੀ ਹੈ ਵੀ। ਇਸ ਤਰਾਂ ਦੀ ਹੈ। ਮਤਲਬ ਜਲਦੀ ਆ ਜਾਂਦੀ ਬਿਮਾਰੀ ਦੀ ਪਕੜ ਵਿੱਚ। ਬਸ ਕੁੱਝ, ਮਤਲਬ ਖਾ ਲੈ, ਕੋਈ ਗ਼ਲਤ ਖਾਣ ਪਾਣ ਹੋਜੇ। ਉਸਦਾ ਨਾ ਓ ਜਲਦੀ ਹੋ, ਜਾਂਦੀ ਐ ਬਿਮਾਰ।
ਹਾਂ, ਕਈਆਂ-ਕਈਆਂ, ਦੀ ਬੋਡੀ ਨਾ ਪੈਣ ਚੀਜ਼ਾਂ ਨੂੰ ਨਾ, ਹਜ਼ਮ ਨੀ ਕਰ ਪਾਂਦੀਆਂ।
ਹਾਂ, ਓਨਾ ਦਾ ਮਤਲਬ, ਕੀ ਕਈਆਂ ਦਾ ਨਾ ਸਟੈਮੀਨਾ ਤਾਂ ਕਮਜ਼ੋਰ ਹੁੰਦਾ ਏ। ਕਈ ਤਾਂ ਖਾ ਪੀ ਕੇ, ਪਚਾ ਲੈਂਦੇ ਐ ਵੀ ਖਾ ਲੈਂਦੇ ਐ।
ਹਾਂ, ਹਾਂ, ਸਾਡੇ ਵਾਂਗ ਤਾਂ। ਮੁੰ ਮੁੰਡੇ ਬਚਾ ਲੈਣਗੇ।
ਹਾਂ ਮੁੰਡੇ ਹੂੰ, ਹਾਂ ਕੁੜੀਆਂ ਨੀ, ਪਚਾ ਪਾਂਦੀਆਂ।
ਹੂੰ। ਓਨਾਂ ਨੂੰ ਤੇ ਫੇਰ ਊਵੀ ਬਿਮਾਰੀਆਂ ਲੱਗਦੀਆਂ-ਲੱਗਦੀਆਂ ਨੇ।
ਹਾਂ, ਫੇਰ ਓਹੀ, ਬਿਮਾਰ ਹੋ ਜਾਂਦੇ ਆਂ।
ਹਾਂ, ਚੱਲ ਭੈਣ ਫੇਰ ਵੀ, ਧਿਆਨ ਰੱਖੀ। ਹੈ ਘਰ ਵਾਲਿਆਂ ਦਾ, ਜੀਜੇ ਦਾ ਵੀ ਧਿਆਨ ਰੱਖ ਬੱਚਿਆਂ ਦਾ ਵੀ ਧਿਆਨ ਰੱਖ। ਹੋਰ ਸੁਣਾ ਭੈਣ ਸਾਬ ਵਧੀਆ ਘਰ ਪਰਿਵਾਰ?
ਹਾਂਜੀ-ਹਾਂਜੀ, ਵੀਰੇ ਸਭ ਪਰਿਵਾਰ ਵਧੀਐ।
ਚੱਲ ਠੀਕ ਐ, ਭੈਣ ਤੇਰੇ ਨਾਲ ਨਾ, ਗੱਲ ਕਰਕੇ ਬੜਾ ਚੰਗਾ ਲੱਗਿਆ।
ਹਾਂ, ਮੈਨੂੰ ਵੀ ਬੋਤ ਚੰਗਾ ਲੱਗਿਆ। ਚਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਆ ਭੈਣ।